ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਓ
ਮੈਂ ਠੀਕ ਹਾਂ, ਤੁਸੀਂ ਠੀਕ ਹੋ
ਹਾਂਜੀ ਬਸ ਵਧੀਆ ਹੋਰ ਕੀ ਕਰ ਰਹੇ ਸੀ, ਨਾਸ਼ਤਾ ਵਗੈਰਾ ਹੋ ਗਿਆ ਆਪਦਾ
ਹਾਂਜੀ ਨਾਸ਼ਤਾ ਹੋ ਗਿਆ, ਹੁਣ ਜੀ ਬੈਠੇ ਸੀਗੇ ਤੁਸੀਂ ਦੱਸੋ
ਹਾਂਜੀ ਬਸ ਵਧੀਆ ਹੋਰ ਮੌਸਮ ਕਿਵੇਂ ਆ ਉੱਧਰ
ਵੈਦਰ ਇਧਰ ਧੂ, ਗਰਮੀ ਆ ਕਾਫੀ
ਹਾਂਜੀ ਮੈਂ ਤਾਂ ਸਾਡੇ ਵੱਲ ਵੀ ਆ ਪਰ ਹੁਣ ਧੁੱਪ ਹਲਕੀ ਹੋ ਜੇਗੀ ਕਿ ਪਤਾ ਮੌਸਮ ਕਿਵੇਂ ਬਰਸਾਤ ਦਾ ਕੁਛ ਕਹਿ ਨੀ ਸਕਦੇ
ਨਹੀਂ ਇੱਧਰ ਤੇ ਅਜੇ ਗਰਮੀ ਆ, ਧੁੱਪ ਆ ਕਾਫੀ
ਧੁੱਪ ਹੈ ਹੀ ਕਹਿੰਦਾ ਟੈਕਨੋਲੋਜੀ ਕਿਤਨੀ ਚੱਲਦੀ ਹੈ। ਜਿਵੇਂ ਦੇਖ ਉਹ ਏ ਆਈ ਦੇਖਲਓ ਜਿਵੇਂ ਆਪਾਂ ਫੋਟੋ ਵਗੈਰਾ ਪਹਿਲਾਂ ਸੀ ਫੋਟੋ ਸਾਨੂੰ ਸ਼ੌਕ ਸੀ ਖਿਚਵਾਨ ਦਾ, ਸੀ ਪਹਿਲਾਂ ਤਿਆਰ ਹੁੰਦੇ ਸੀ। ਫਿਰ ਫੋਟੋ ਚ ਉਚੇਚ ਜਾਂਦੇ ਸੀ ਫੋਟੋ ਸ਼ੂਟ ਵਗੈਰਾ ਕਰਵਾਉਣ
ਹਾਂਜੀ-ਹਾਂਜੀ।
ਫਿਰ ਦੋ-ਤਿੰਨ ਦਿਨ ਬਾਅਦ ਸਾਨੂੰ ਫੋਟੋ ਮਿਲਦੀ ਸੀ ਪਰ ਅੱਜ ਕੱਲ੍ਹ ਏ, ਹਾਂਜੀ ਅੱਜ ਅਜ-ਕਲ ਏ ਆਈ ਨੇ ਕੀ ਕੀਤਾ ਆ ਆਪਣਾ ਫੋਟੋ ਪਾਓ ਤੇ ਜਿਹੜੀ ਡਰੈਸ ਪਾਉਣੀ ਆ ਉਹਦੇ ਤੇ ਲਿਖ ਦੋ ਤੇ ਪੰਜ ਮਿੰਟ ਤੁਹਾਨੂੰ ਏ ਆਈ ਇਹਦੀ ਫੋਟੋ ਬਣਾ ਕੇ ਦੇ ਦਿੰਦਾ ਸਾਡੀ
ਹਾਂਜੀ ਜਿਹੜਾ ਨਾਲ ਹੁੰਦਾ ਉਹਨੂੰ ਰਿਮੂਵ ਕਰਨਾ ਐ ਤਾਂ ਏ ਆਈ ਉਹ ਰਿਮੂਵ ਕਰ ਦਿੰਦਾ
ਹਾਂਜੀ ਜਿਵੇਂ ਕੋਈ ਮਤਲਬ ਡਾਰਕ ਸਕਿਨ ਹੈ ਬਰਾਈਟ ਕਰ ਦਿੰਦਾ ਆ, ਪਿੰਪਲ ਵਗੈਰਾ ਸਭ ਦੂਰ ਕਰ ਦਿੰਦਾ ਆ। ਲੁੱਕ ਹੀ ਪੂਰੀ ਚੇਂਜ ਕਰ ਦਿੰਦਾ ਆ ਔ ਤੇ
ਲੋਕੀ ਪੁਛ ਪਰ ਏ ਆਈ ਦੇ ਵਿੱਚ ਕਾਫੀ ਫੀਚਰਸ ਹੋ ਗਏ ਨੇ ਹੁਣ ਤੇ, ਕਾਫ਼ੀ ਚੇਂਜ ਆ ਗਿਆ ਦਾ ਐ
ਹਾਂਜੀ ਜਿਨੂੰ ਵੀ ਦੇਖਲੋ ਚੈਟ ਜੀ ਪੀ ਟੀ ਐ ਹਾਂਜੀ ਬਹੁਤ-ਬਹੁਤ ਸਾਰੇ ਫੀਚਰਸ ਵਗੈਰਾ ਆ ਚੁੱਕੇ ਐ ਇਹਦਾ ਕੁਛ ਨੁਕਸਾਨ ਵੀ ਹੈ, ਕੁਛ ਫਾਇਦੇ ਵੀ ਹੈਗੇ ਐ ਟੈਕਨੋਲੋਜੀ ਦੇ
ਹਾਂਜੀ ਇਹ ਤੇ ਹੈ। ਬਿਲਕੁਲ
ਹੁਨ ਜਿਵੇ ਦੇਖੋ ਨਾ ਹੁਣ ਪਹਿਂਲਾ ਕੱਪੜੇ ਆਲੀ ਮਸ਼ੀਨ ਸੀ, ਹੁਣ ਭਾਂਡੇ ਵਾਲੀ ਮਸ਼ੀਨ ਵੀ ਆ ਚੁੱਕੀ ਐ
ਹਾਂਜੀ।
ਬੱਚਿਆ ਪੋਚੇ ਵਾਲੀ ਮਸ਼ੀਨ ਵੀ ਆ ਚੁੱਕੀ ਐ। ਪਹਿਲਾ ਲੋਕੀ ਭਾਂਡਿਆਂ ਵਾਲੀ ਲਗਾਉਂਦੇ ਸੀ, ਪੋਚੇ ਵਾਲੀਆਂ ਨੂੰ ਵੀ ਆਪ ਜਿਆਦਾ ਕਰਨਾ ਪਸੰਦ ਕਰਦੇ ਸੀ। ਜੀ ਮਤਲਬ ਅਸੀਂ ਆਪੇ ਕਰਾਂਗੇ ਸਫ਼ਾਈ ਸਫੂਈ
ਅੱਛਾ ਪਹਿਲੇ ਤਾਂ ਫਿਰ ਆਪ ਆਪੇ ਹੀ ਹੁੰਦਾ ਸੀ ਹੁਣ ਦੇਖੋ ਹੁਣ ਟੈਕਨੋਕ, ਸਭ ਕੁਛ ਹੋ ਗਿਆ ਦਾ ਹੁਣ ਸਭ ਕੁਛ ਹੱਥ ਨਾਲ ਹੋਨਾ ਲੋੜ ਹੀ ਨਹੀਂ ਪੈਂਦੀ ਉਹ ਕਹਿੰਦੇ ਨੇ। ਹੈਗਾ ਹੈ ਮਸ਼ੀਨਾਂ ਆ ਗਈਆਂ ਨੇ ਹੁਣ ਕੋਈ ਕੱਪੜੇ ਧੋਣ ਵਾਲੀ ਆਪ ਆਗਈ ਦੀ ਏ ਡਰੇ ਔ ਆਟੋਮੈਟਿਕ ਹੋ ਗਈ ਹੁਨ ਤੇ ਬਿਲਕੁਲ ਵਿੱਚੇ ਸਭ ਹੋ ਜਾਂਦਾ ਸਾਰਾ ਕੁਝ
ਹਾਂਜੀ ਨਾ ਦੇਖੋ ਹੁਣ ਕਿਤੇ ਲੋਕੀ ਗਰੈਜੂਏਸ਼ਨ ਕੀਤੀ ਦੀ ਆ ਉਹ ਘਰ ਬੈਠੇ ਆ ਆ ਹੈਨਾ ਹੁਣ ਜੋਬਾਂ ਹੀ ਨੀ ਲੈ ਲਿਆ ਜੋਬਾਂ ਮਸ਼ੀਨਾਂ ਲੈ ਲਿਆਏ ਜੋ ਬਚਾਰੇ ਮਹੀਨੇ - ਮਹੀਨੇ ਚ ਕੰਮ ਕਰਦੇ ਸੀ ਉਹ ਮਸ਼ੀਨ ਇੱਕ ਦਿਨ ਚ ਕੰਮ ਕਰ ਜਿਆਦਾਤਰ ਲੋਕੀ ਪ੍ਰੈਫਰ ਹੀ ਮਸ਼ੀਨਾਂ ਨੂੰ ਕਰਦੇ ਆ ਅਸੀਂ ਮਸ਼ੀਨ ਲਾਂਗੇ, ਅਸੀਂ ਕਿਤਨਾ ਪੈਸਾ ਬਚਾ ਲਾਂਗੇ।
ਹਾਂਜੀ-ਹਾਂਜੀ, ਓਹੀ ਤੇ।
ਤਹਾਡਾ ਕਿੰਨਾ ਉਹ ਬਚਾਰੇ ਫਿਰ ਘਰ ਬਹਿ ਜਾਂਨਗੇ, ਕੰਮ ਹੀ ਨੀ ਦੇਖੋ ਕਿੰਨੇ ਲੋਕੀ ਐਮ ਬੀ ਏ ਕੀਤੀ ਦੀ ਬੀਕੌਮ ਕੀ ਗਸ਼ਨ, ਕੀਸੇ ਦੇ ਘਰ ਬੈਠੇ ਦੇ ਆਵੋ। ਕੰਮ ਹੀ ਨੀ ਹੈਗਾ, ਜੋਪਾ ਹੀ ਨੀ ਹੈਗੀਆਂ, ਬਿਜਨਸ ਜੋ ਇਨਸਾਨ ਬਿਜਨਸ ਕਰੇਗਾ, ਉਹਨੂੰ ਫੇਰ ਪੈਸੇ ਚਾਹੀਦੇ ਬਿਜਨਸ ਕਰਨ ਵਾਸਤੇ ਵੀ ਸਟਾਰਟਿੰਗ ਦੇ ਵਿੱਚ।
ਉਹੀ ਤੇ, ਲੇਕਿਨ ਜਿਹੜਾ ਗ ਜੋ ਚੀਜ਼ ਹੱਥ ਨਾਲ ਚੰਗੀ ਹੁੰਦੀ ਹੈ ਨਾ, ਉਹ ਮਸ਼ੀਨ ਨਾਲ ਨਹੀਂ ਹੁੰਦੀ ਇੰਨੀ।
ਬਿਲਕੁਲ ਸਹੀ ਕਹਿ ਰੇ ਰੋਟੀ ਮੇਕਰ ਦੇਖਲੋ, ਰੋਟੀ ਆਪਣੇ ਹੱਥ ਦੀ ਬਣੀ ਦੇਖੋ ਤੇ ਰੋਟੀ ਮੇਕਰ ਦੇਖੋ ਬੜਾ ਫ਼ਰਕ ਐ, ਬਹੁਤ ਜ਼ਿਆਦਾ ਫ਼ਰਕ ਆ ਜਾਂਦਾ ਯਾ। ਹਾਂਜੀ, ਹੁਣ ਇਹ ਵੀ ਦੇਖੋ ਟਿਕਟਾਂ ਵਾਸਤੇ ਅਸੀਂ ਪਹਿਲਾਂ ਜਾਂਦੇ ਸੀ, ਸਾਨੂੰ ਟਿਕਟਾਂ ਵਾਸਤੇ ਲਾਈਨ ਲਗਾਨੀ ਪੈਦੀ ਸੀ। ਸਟੇਸ਼ਨ ਤੇ, ਟਿਕਟ ਬੁੱਕ ਕਰਨ ਲਈ ਬਿਲਕੁਲ ਜੀ, ਸਭ ਕੁਛ ਕਰਲੋ ਔਨਲਾਈਨ। ਮੈਂ ਈ ਓ, ਛੁੱਟੀ ਆਏ ਆ।
ਹਾਂਜੀ, ਤੁਸੀਂ ਇਹ ਆਖਦੇ ਓ ਹਰ ਚੀਜ਼ ਦੇਖਲੋ, ਘਰ ਬੈਠੇ ਅਸੀਂ ਸਮਾਨ ਮੰਗਾ ਸਕ ਦੇਖਨੇ ਆਂ, ਹਰ ਚੀਜ਼ ਉੱਥੇ ਘਰ ਬੈਠੇ ਸਭ ਕੁਛ
ਦੇਖਲੋ ਰੈਪਿਡੋ ਚੱਲਦਾ ਐ, ਰੈਪਡੋ ਮੈਨੂੰ ਬਹੁਤ ਅੱਛਾ ਲੱਗਦਾ ਐ, ਕੁੜੀਆਂ ਦੀ ਸੇਫਟੀ ਲਈ ਬਹੁਤ ਅੱਛਾ ਹੈਗਾ, ਰੈ
ਹਾਂਜੀ-ਹਾਂਜੀ, ਔਰ ਜਲਦੀ ਐਕਸੈਪਟ ਵੀ ਕਰਦੇਂ। ਬਾਕੀ ਏ ਜੇ ਕਿਸੇ 'ਚ ਪਾਈਏ ਨਾ ਓਵਰ ਯਾ ਕਿਸੇ 'ਚ, ਤੇ ਉਹ ਛੇਤੀ ਅਕਸੈਪਟ ਨਹੀਂ ਕਰਦੇ।
ਹਾਂਜੀ, ਰੈਪਿਡੋ ਅੱਛੇ ਮੈਂਨੁ ਰੈਪਿਡੋ ਆਪ ਰਿਸੀਵੱਏ ਕਿ ਮਤਲਬ ਅੱਜ-ਕੱਲ ਜੇਹੋ ਜਿਹਾ ਮਾਹੌਲ ਐ ਨਾ। ਕੁੜੀਆਂ ਨੂੰ ਲੋਕੀ, ਬਾਹਰ ਜਾਣ ਤੋਂ ਮਤਲਬ ਸੇਫ ਕਰਣ ਤੋਂ ਅੱਛਾ ਜੇ, ਘਰ ਬੁਲਾਓ ਰੈਪੀਡੋ ਉਹਨਾ ਨੂੰ ਜਿੱਥੇ ਜਾਣਾ ਆ ਉਹਨਾ ਨੂੰ ਉੱਥੇ ਬਾਹਰ ਈ
ਨਾਲੇ ਉਹ, ਨਾਲੇ ਲੋਕੇਸ਼ਨ ਸਾਰਾ ਦੱਸਦਾ ਹੈ ਕਿ, ਕਿੱਥੇ ਦਾ ਕਿੱਥੇ ਪਹੁੰਚਿਆ ਤੇ ਕਿੱਥੇ ਸਾਰਾ ਕੁਛ ਦੱਸ ਕੇ ਚੱਲਦਾ।
ਕੀਤੇ ਜਾਣ ਦੀ ਲੋੜ ਨੀ ਪੈਂਦੀ ਐ, ਉਹ ਹੁੰਦੀ ਏ ਨਾ
ਤੇ ਰੈਪੀਡੋ ਵਿੱਚ ਇੱਕ ਹੋਰ ਚੀਜ਼ ਆ, ਅਗਰ ਤੁਸੀਂ ਸਵੇਰੇ ਕਿ ਤੇ ਨਿਕਲੋਗੇ ਨਾ, ਚਾਰ ਵਜੇ ਸਵੇਰੇ-ਸਵੇਰੇ ਕਿਤੇ ਪੰਜ ਵਜੇ ਤੇ ਉਹ ਨਾ ਰਿਟਰਨ ਤੁਹਾਨੂੰ ਕੋਲ ਕਰਕੇ ਜਿੱਥੇ ਤੁਸੀਂ ਪਹੁੰਚ ਜੋਗੇ ਸੇਫਲੀ, ਤੁਹਾਨੂੰ ਕੋਲ ਵੀ ਕਰਕੇ ਪੁੱਛਦੇ ਨੇ, ਕਿ ਤੁਸੀਂ ਸੇਫਲੀ ਪਹੁੰਚ ਗਏ ਓ।
ਅੱਛਾ! ਹਾਂ, ਹੁਣ ਰੈਪੀਡੋ ਪਤਾ ਹੈ ਆਟੋ, ਕਾਰ ਐ
ਹਾਂਜੀ-ਹਾਂਜੀ, ਤੇ ਉਹ ਫਿਰ ਕਹਿੰਦੇ ਨੇ ਕਿ ਅਗਰ ਤੁਸੀਂ ਸੇਫਲੀ ਪਹੁੰਚ ਗਏ ਓ, ਤਾਂ ਪਲੀਜ਼ ਪਲੀਜ ਪ੍ਰੇਸ ਵੰਨ। ਤੇ ਫਿਰ ਅਗਰ ਤੁਸੀਂ, ਸੇਫਲੀ ਪਹੁੰਚ ਗਏ ਹੋ ਤਾਂ ਪ੍ਰੈੱਸ ਵੰਨ ਕਰ ਦੋਗੇ ਤੇ ਉਹ ਕਾਲ ਕੱਟ ਕਰ ਦੇਣਗੇ। ਐਦਾਂ ਵੀ, ਹੁਣ ਵੀ ਰੈਪੀਡੋ ਦੇ ਵਿੱਚ ਬਹੁਤ ਚੰਗੀ ਸੁਵਿਧਾ ਹੋ ਗਈ ਦੀ ਏ।
ਹਾਂਜੀ, ਬੜਾ ਮੈਨੂੰ ਤਾਂ ਇਹ ਰੈਪੀਡੋ ਬਹੁਤ ਅੱਛਾ ਲੱਗਿਆ, ਬਹੁਤ ਬੇਸਟ ਉਹ ਨੇ ਔਪਸ਼ਨ ਕੜਿਆ, ਖਾਸ ਕਰ ਕੁੜੀਆਂ ਲਈ।
ਹਾਂਜੀ-ਹਾਂਜੀ।
ਬਲਿੰਕੀਟ ਵੀ ਆਗਿਆ ਆ, ਜ਼ਮੈਟੋ ਤੇ ਹੈਈ ਗਾ। ਹੈਈ ਸੀ, ਜ਼ੋਮੈਟੋ ਦਾ ਪਤਾ ਕੀ ਐ, ਜ਼ੋਮੈਟੋ ਦਾ ਅੱਜ-ਕੱਲ ਨਾ ਲੋਕੀ, ਪਹਿਲੇ ਉਹ ਪੇਟੀਐਮ ਕਹਿੰਦੇ ਪਹਿਲ ਪੇਟੀਐਮ ਕਰੋ ਪੇਮੇਂਟ। ਬਟ ਉਹ ਚੀਜ਼ ਫੇਰ ਉਸ ਹਿਸਾਬ ਦੀ ਨੀ ਭੇਜਦੇ, ਜਾਂ, ਜੋ ਪੇਮੈਂਟ ਮੰਗਦੇ ਆ ਨਾ। ਪਰ ਚੀਜ਼ ਕੁਛ ਹੋਰ ਹੀ ਨਿਕਲਦੀ, ਅਗਰ
ਹਾਂਜੀ-ਹਾਂਜੀ, ਉਹੀ-ਉਹੀ-ਉਹੀ, ਉਹ 'ਚ ਸਵਾਦ ਵੀ ਕਈ ਵਾਰੀ ਨਹੀਂ ਵੀ ਆਂਦਾ, ਕਈ ਵਾਰੀ ਚੰਗੀ ਚੀਜ਼ ਭੇਜਦੇ ਨੇ ਤੇ ਕਈ ਵਾਰੀ ਸ੍ਵਾਦ ਵੀ ਨੀ ਆਂਦਾ।
ਨਹੀਂ ਆਂਦਾ ਐ।
ਜੋ ਦਿਖਾਂਦੇ ਉਹ ਭੇਜਦੇ ਨੀ ਐ ਜਮੈਟੋ। ਮੇਰੇ ਨਾਲ ਬਹੁਤ ਵਾਰੀ ਹੋਇਆ, ਮੈਂ ਮੰਗਾਂਦਾ ਈ ਬੰਦ ਕਰਤਾ ਆ।
ਦਹੀ, ਅੱਛਾ ਯਾਰ ਕੁਰਕੁਰੇ ਵਗੈਰਾ ਜੋ ਵੀ ਰਾਤੀ ਮੰਗਾਣਾ, ਮਤਲਬ ਢਾਈ-ਤਿਨ ਵਜੇ ਤਾਂ ਵੀ ਤੁਸੀ ਮੰਗਾ ਸਕਦੇ ਓ।
ਹਾਂਜੀ-ਹਾਂਜੀ ਬਿਲਕੁਲ।
ਏ ਨਾ ਅੱਛਾ ਈ ਐ ਕੁੱਛ। ਇਹਨਾਂ ਦਾ ਮਤਲਬ ਇਫੈਕਟ ਗਲਤ ਵੀ ਐ ਕੁੱਛ ਅੱਛਾ ਵੀ ਐ। ਹੁਣ ਫ਼ੋਨ ਈ ਦੇਖ ਲੋ, ਅੱਜ-ਕੱਲ੍ਹ ਕਿਤਨੇ ਲੋਕ ਕੀ ਫ਼ੋਨ ਯੂਸ ਕਰ ਰਿਹਾ, ਐਹ ਵੀ ਟੈਕਨੋਲੋਜੀ 'ਚ ਆਂਦਾ ਆ।
ਹਾਂਜੀ-ਹਾਂਜੀ, ਐਹ ਤੇ ਹੈ ਆ, ਜੇ ਅਗਰ ਮਿਸ ਯੂਜ਼ ਜ਼ਿਆਦਾ ਕਰੀਏ ਇਹਨੂੰ ਤੇ ਸਾਡੇ ਵਾਸਤੇ ਚੰਗਾ ਨੀ ਏ। ਜੇ ਚ ਅ ਮਤਲਬ ਇਹਦੇ ਵੀ ਕੁੱਝ ਫਾਇਦੇ ਵੀ ਨੇ ਤੇ ਕੁ ਨੁਕਸਾਨ ਵੀ ਨਹੀ, ਨੁਕਸਾਨ ਵੀ ਆਪਣੇ ਹੱਥੋਂ ਈ ਨੇ। ਜੇ ਅਗਰ ਚੰਗਾ ਕਰੋਗੇ ਯੂਜ ਤੇ ਚੰਗਾ ਈ ਐ।
ਬਿਲਕੁਲ, ਅੱਜ-ਕੱਲ੍ਹ ਨਿੱਕੇ-ਨਿੱਕੇ ਬੱਚੇ ਤੁਹਾਨੂੰ ਪਤਾ ਫ਼ੋਨ ਚਲਾਂਣ ਲੱਗਗੇ। ਢਾਈ-ਤਿੰਨ ਸਾਲ ਦਾ ਬੱਚਾ ਫ਼ੋਨ ਚਲਾ ਰਿਹਾ ਆ। ਆਹ ਵੇ ਵਲੋਗ ਦੇਖਦੇ ਆ, ਅਨਾਇਆ ਕਰਕੇ ਇਕ ਕੁੜੀ ਆਂਦੀ ਛੋਟੀ ਜਿੰਨੀ
ਹਾਂਜੀ-ਹਾਂਜੀ।
ਉਹਦੇ ਬੱਚੇ ਬਲੋਗਸ ਦੇਖਦੇ ਆ, ਨਾਸ਼ਤਿਆਂ ਕਰਕੇ ਕੁੜੀ ਉਹ ਵੀ ਆਂਦੀ ਐ। ਉਹਦੇ ਬਲੋਗਸ ਦੇਖਦੇ ਨਿੱਕੇ-ਨਿੱਕੇ ਬੱਚੇ। ਬਟ ਕਹਿੰਦੇ ਨਿੱਕੇ-ਨਿੱਕੇ ਬੱਚਿਆਂ ਨੂੰ ਫੋਨ ਦੇਣਾ ਨੀ ਚਾਹੀਦਾ। ਅੱਛਾ ਨੀ ਉਹਨਾਂ
ਨਹੀ-ਨਹੀਂ, ਨਹੀ ਬਿਲਕੁਲ।
ਫ਼ਰਕ ਪੈ ਜਾਂਦਾ ਆ, ਉਹਨਾਂ ਦੀ ਮਤਲਬ ਜਦ ਹਾਈਟ ਤੇ ਥੋੜ੍ਹਾ ਬਹੁਤ ਫ਼ਰਕ ਪੈਂਦਾ ਆ ਹੈਨਾ। ਦੇਣਾ ਨੀ ਚਾਈਦਾ। ਪਰ ਬੱਚੇ ਮੰਨਦੇ ਨੀ ਐ ਲੈਣ ਤੋਂ
ਉਹੀ ਤੇ ਹੁਣ ਬੱਚੇ, ਕਈ ਮਾਂ ਪਿਓ ਐਹ ਸੋਚਦੇ ਨੇ ਸਾਡਾ ਕੰਮ ਹੋਜੂਗਾ। ਅਸੀਂ ਫੋਨ ਫੜਾ ਦਿੰਨੇ ਆ ਬੱਚਿਆਂ ਨੂੰ, ਛੋ ਛੋਟੇ-ਛੋਟੇ ਬੱਚਿਆਂ ਨੂੰ ਤੇ ਉਹ ਫੋ ਉਹੀ ਫੋਰ ਫੜਾ ਦਿੰਦੇ ਨੇ ਤੇ ਉਹ ਕੰਮ ਲੱਗੇ ਰਹਿੰਦੇ ਨੇ ਬੱਚੇ ਤੇ ਫਿਰ ਉਹਦੇ ਨਾਲ ਪਤਾ ਅੱਖਾਂ 'ਚ ਕਿੰਨਾ ਡਿਫੈਕਟ ਪੈਂਦਾ ਬ ਚਿਆਂ ਦੇ।
ਗਿਆ ਈ ਨ‌ਈ।
ਟੇ ਬੱਚਿਆਂ ਦੇ
ਏ। ਤੇ ਕੁੱਛ ਹਾਰਮੋਨ ਤੇ ਬਹੁਤ ਇਫੈਕਟ ਪੈਂਦਾ। ਬੱਚੇ ਨੂੰ ਫ਼ੋਨ ਨੀ ਦੇਣਾ ਚਾਹੀਦਾ ਜ਼ਿਆਦਾ। ਪਰ ਬੱਚੇ ਮੰਨਦੇ ਈ ਨੀ ਐ ਮਾਂ ਤੇ ਉਹ ਆਪਣੀ ਉਹ ਦੇਖਦੇ ਐ
ਤੁਸੀਂ ਇਹ ਕਹਿ ਰਹੇ ਓ ਸਾਡੇ ਕੁੜੀਆਂ ਨੇ। ਇੱਕ ਵੱਡੀ ਕੁੜੀ ਏ, ਉਹਨੂੰ ਫੋਨ ਚਲਾਉਣ ਦਾ ਇੰਨਾ ਨੌਲੇਜ ਨੀ ਤਾਂ ਉਸ ਤੋਂ ਛੋਟ ਟੀ ਐ, ਚਾਰ ਸਾਲ ਦੀ। ਉਹਨੂੰ ਸਾਰਾ ਪਤਾ ਕਿੱਦਾਂ ਕੀ ਵੀਡੀਓ ਬਣਾਂਣੀ ਤੇ ਕੀ ਨੀ ਦੇਖਲੋ। ਬੱਚੇ ਬੜੇ ਤੇਜ਼ ਨੇ, ਅੱਜ-ਕੱਲ੍ਹ ਟੈਕਨੋਲੋਜੀ 'ਚ। ਸਾਨੂੰ ਨ੍ਹੀਂ ਹਜੇ ਪਤਾ ਕੁਛ
ਮੇਰੀ ਬੇਟੀ ਏ ਸਾਡੇ-ਤਿੰਨ ਸਾਲ ਦੀ, ਉਹ ਯਾਰ ਬਲੋਗ ਬਣਾਉਂਦੀ ਐ, ਹੈਲੋ ਗਾਇਜ ਉਹਨੂੰ ਬਲੋਗ ਤੇ ਬਣਾਉਣਾ ਆਉਂਦਾ ਨੀ ਐ। ਉਹ ਕੈਮਰਾ ਕੱਢ ਲੈਂਦੀ ਆ, ਅਹ ਬੈਂਡ ਦੀ ਢੋ ਨਾਲ ਕੈਮਰਾ ਸੈੱਟ ਕਰਦੀ ਐ, ਪਿੱਛੇ ਜਾਂਦੀ ਆਪ ਦੇਖਦੀ ਮੈਂ ਪੂਰੀ ਆ ਰਹੀਆਂ। ਫਿਰ ਕਹਿੰਦੀ ਆ, ਹੈਲੋ ਗਾਈਜ਼ ਮੈਂ ਸਕੂਲ ਜਾ ਰਹੀ ਆ, ਮੈਂ ਟਿਊਸ਼ਨ ਜਾ ਰਹੀ ਆ। ਐਸ ਤਰਾਂ, ਐਸ ਤਰਾਂ ਕਰ ਕੇ ਬੋਲ ਦਿੰਦੀ ਆ, ਪੂਰਾ ਵਲੋਗ ਬਣਾ ਲੈਂਦੀ ਆ। ਉਹ ਦੇਖ-ਦੇਖ ਕੇ ਉਹਨੂੰ ਪਤਾ ਲੱਗ ਗਿਆ, ਉਹਦੀ ਮਾ
ਹਾਂਜੀ, ਉਹੀ ਤੇ, ਉਹੀ ਤੇ।
ਹਾ ਤੇ ਉਹਨਾਂ ਦੇ ਘਰ ਮਹੀਨਾ ਰਹਿ ਲੇ ਰਹਿ ਕੇ ਆਈ ਹੁਣ ਪਿੱਛੇ ਫਰਵਰੀ ਵਿੱਚ ਤੇ ਉਹਨੂੰ ਪਤਾ ਮਾਸੀ ਐਦਾਂ-ਐਦਾਂ ਬਲੋਗ ਬਣਾਂਦੀ ਮੈਂ ਵੀ ਬਣਾ
ਹਾਂਰੇ ਬੱਚੇ, ਬੱਚਿਆਂ ਦਾ ਮਾਇੰਡ ਬਹੁਤ ਸ਼ਾਰਪ ਹੁੰਦਾ, ਬਹੁਤ ਛੇਤੀ ਫਰਜ਼ ਕੈਚ ਕਰਦੇ ਨੇ।
ਬਹੁਤ ਸ਼ਾਰਪ ਹੈਗੇ ਬੱਚਿਆਂ ਦਾ। ਪਰ ਨਹੀਂ ਦੇਣਾਂ ਚਾਹੀਦਾ, ਕਹਿੰਦੇ ਆ ਖ਼ਰਾਬ ਹੁੰਦਾ। ਸਾਨੂੰ ਵੀ ਫ਼ੋਨ ਬਹੁਤ ਘੱਟ ਯੂਸ ਕਰਨਾ ਚਾਹੀਦਾ ਐ। ਸਿਰਫ਼ ਜ਼ਰੂਰਤ ਈ ਤੁਨੂੰ ਫ਼ੋਨ ਯੂਜ਼ ਕਰਨਾ ਚਾਹੀਦਾ ਐ, ਇਤਨਾ ਨ੍ਹੀਂ।
ਹਾਂਜੀ, ਹਾਂਜੀ, ਹਾਂਜੀ ਸਾਨੂੰ ਪਤਾ ਹਾਂਜੀ। ਪਤਾ ਕੀ ਏ ਬਈ ਫੇਰ ਨਾ ਫੋਨ ਦੇ ਨਾਲ ਹੀ ਸਭ ਕੁਛ ਸ਼ੋਪਿੰਗ ਕਰਨੀ ਹੁੰਦੀ ਹੈ ਫੋਨ ਦੇ ਨਾਲ। ਹਨਾਂ, ਤੇ ਕੁਛ ਸਮਾਨ ਮੰਗਵਾਣਾ ਹੋਵੇ ਅਜ -ਕਲ੍ਹ ਤੁਹਾਨੂੰ ਪਤਾ ਔਨਲਾਈਨ ਹੀ ਸਾਰਾ ਸਮਾਨ ਆਂਦਾ। ਸ਼ੋਪਿੰਗ ਵੀ ਅਤੇ ਤਾਂ ਕਰਕੇ ਫਿਰ ਫੋਨ ਫਿਰ ਯੂਸ ਕਰਨਾ ਪੈਂਦਾ, ਫਿਰ ਬਾਕੀ ਬੱਚਿਆਂ ਵਾਸਤੇ ਹਾਂ ਠੀਕ ਐ, ਮਾੜਾ ਮੋਟਾ ਗੇਮ ਖੇਡ ਲੈਣ ਉਹ ਠੀਕ ਆ, ਪੜ੍ ਲਿਖ ਕੇ, ਠੀਕ ਏ ਲੇਕਿਨ ਬ ਚੇ ਪੜ੍ਹਾਈ ਕਰ ਲੈਣ, ਉਹ ਠੀਕ, ਲੇਕਿਨ ਜੇ ਫਾਲਤੂ ਜੇ ਚੀਜ਼ ਕਦੀ ਕੋਈ ਸਾਈਟ ' ਖੋਲ੍ਹ ਕੇ ਰੱਖ ਦਿੰਦੇ ਨੇ, ਕਦੇ
ਹਾਂਜੀ, ਹਾਂਜੀ, ਹਾਂ ਨਾ ਬਾਹਰ ਖੇਲਣ ਵੀ ਨੀ ਜਾਣ ਦੇ ਸਕਦੇ ਨਾ, ਅਜ- ਕਲ ਮਾਹੌਲ ਨੀ ਐ ਪਹਿਲੇ ਲੋਕੀ ਕਿੰਨਾ, ਕਿੰਨਾ ਬਾਰ ਖੇਲਦੇ ਸੀਗੇ, ਅਸੀ ਜਦੋਂ ਛੋਟੇ ਸੀ, ਮਤਲਬ ਪ ਮਤਲਬ ਰਾਤ ਲਾਈਟ ਗਈ ਆਪਣੇ ਲੋਕਾਂ ਕੋਲ ਇਨਵਰਟਰ ਨਹੀਂ ਸੀ, ਕਿਸੇ-ਕਿਸੇ ਕੋਲ ਇਨਵਰਟਰ ਹੁੰਦਾ ਸੀਗਾ। ਸ਼ਹਿਰਾਂ ਵਿੱਚ ਵੀ, ਤੇ ਜਿਵੇਂ ਰਾਤੀ ਲਾਈਟ ਹੋਣੀ ਸਾਰਿਆਂ ਨੇ ਬਾਰ ਬੈ ਜਾਣਾ, ਲੋਕ ਵੱਡਿਆਂ ਨੇ ਬਾਰ ਬਹਿਣਾ, ਬੱਚੇ ਸਾਰੇ ਗੇਮ ਸ਼ੁਰੂ ਕਰ ਦੇਣੇ, ਕਦੇ ਕੁੱਛ ਖੇਲ ਲਿਆ, ਜਦ ਤੱਕ ਲਾਈਟ ਹੁੰਦੀ ਲੋਕੀ ਬ ਤੇ ਖੇਲਦੇ ਹੀ ਰੇਂਦੇ ਸੀ, ਭਾਵੇਂ ਰਾਤ ਗਿਆਰਾਂ ਕਿਉ ਨਾ ਵੱਜ ਜਾਣ।
ਹਾਂਜੀ, ਹਾਂਜੀ ਉਹੀ ਤੇ।
ਮਾਹੌਲ ਹੈ ਨੀ ਹੈ ਹੁਣ, ਮਾਹੌਲ ਬਹੁਤ ਚੇਂਜ ਹੋ ਚੁੱਕਿਆ ਐ ਨਾ ਹੁਣ, ਲੋਕੀ ਬਾਹਰ ਹੀ ਨੀ ਨਿਕਲਦੇ ਆ ਪਹਿਲੀ ਗੱਲ ਤਾਂ ਏ ਭਾਵੇਂ ਬੱਤੀ ਜਾਏ, ਭਾਵੇਂ ਨਾ ਜਾਵੇ, ਹਰ ਕਿਸੇ ਦੇ ਘਰ ਇਨਵਰਟਰ ਹੋ ਚੁੱਕਿਆ ਆ।
ਹਾਂਜੀ, ਇਨਵੇਟਰ ਹੋ ਚੁੱਕਿਆ ਏ, ਏਸੀ ਹੋ ਚੁੱਕਿਆ, ਤਾਂ ਗਰਮੀ ਇੰਨੀ ਐ। ਬਾਹਰ ਜਾਣ ਨੂੰ ਕਿਸੇ ਨੂੰ ਐਈ ਨੀ।
ਨਹੀਂ ਪਹਿਲੇ ਤਾਂ ਲੋਕੀ ਆਪਣਾ ਜਿਵੇਂ ਈ ਲਾਈਟ ਰਾਤੀ ਜਾਂਦੇ ਸੀ ਸ਼ਾਮ ਵੇਲੇ ਵੀ ਲੋਕੀ ਹਰ ਠੰਡੀ ਹਵਾ ਵਿੱਚ ਬਾਹਰ ਕੂ ਚੜਾ ਕੇ ਆਪਣੇ ਬੁਏ ਦੇ ਬਾਰ ਸਾਰੇ ਬਜਦੇ ਸੀ ਗੱਲਾਂ ਬਾਤਾਂ ਕਰਦੇ ਸੀ। ਕੋਈ ਚਾਹ ਬਣਾ ਲਿਆਇਆ, ਕੋਈ ਕੁਛ ਲਿਆਇਆ।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
ਐ ਗੱਲਾਂ ਹੋਰ ਹੂਨ ਉਹ ਹੈ ਹੀ ਨੀ ਐ ਮਾਹੌਲ, ਹੁਨ ਕੋਈ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਰਾਜੀ ਨੀ ਐ। ਓਹ ਕਹਿੰਦਾ ਕੋਈ ਗੱਲ ਨੀ ਲਾਈਟ ਆਏ ਨਾ ਆਏ, ਅਸੀਂ ਆਪਣੇ ਕਮਰੇ ਚ ਈ ਖੁਸ਼ ਆ, ਸਾਡੇ ਕੋਲੋਂ ਚੁਗਲੀਆਂ- ਚਗਲੀਆਂ ਨੀ ਹੁੰਦੀਆਂ।
ਹਾਂਜੀ, ਬਿਲਕੁਲ ਉਹੀ ਤੇ ਹੁਣ ਅਜ- ਕਲ੍ਹ ਬੱਚਿਆਂ ਨੂੰ ਕੁਛ ਕਹਿ ਵੀ ਨਹੀਂ ਸਕਦੇ ਨਾ ਹੁਣ ਫੋਨ ਜਿਵੇਂ ਹੁਣ ਅਸੀਂ ਉਹਨਾਂ ਨੂੰ ਇਹ ਹੈ ਕਿ ਪਿਆਰ ਨਾਲ ਆਖ ਲਈਦਾ ਕਿ ਵੀ ਫੋਨ ਨਾ ਚਲਾਓ, ਪਰ ਬੱਚੇ ਮੰਨਦੇ ਈ ਨੀ।
ਜਦੋਂ ਮੈਂ ਮੰਗਾਂ, ਮੰਮਾ ਹੁਣ ਤਾਂ ਲਿਆ ਆ ਤੇ ਹੁਣੇ ਰੱਖ ਦਈਏ ਰੁਕ ਜੌ।
ਏ ਆਈ ਨੇ ਫ ਉਹ ਕਰਤੇ ਦੇ ਨੇ ਹੁਣ ਅੱਗੇ, ਏ ਆਈ ਦੇ ਕਰਕੇ ਉਹ ਬੱਚੇ ਹੁਨ।
ਪਿੱਛੇ ਇੱਕ ਗੇਮ ਵੀ ਚਲਿਆ ਸੀਗਾ, ਹਾਂਜੀ। ਗੇਮਸ ਵੀ ਚਲਿਆ ਸੀਗਾ, ਜਿੱਥੇ ਇੱਕ ਬੱਚੇ ਕਹਿੰਦੇ ਸੀ ਜਾਨ ਵਗੈਰਾ ਉਹ ਗੇਮ ਮੰਗਦਾ ਆ। ਬੱਚੇ ਲੋਕੀ ਬੜੇ, ਹਾਂਜੀ।
ਪਬਜੀ, ਪਬਜੀ।
ਹਾਂਜੀ, ਬੱਚੇ ਬੜਾ ਉਹ ਗੇਮ ਖੇਲਣਾ ਸ਼ੁਰੂ ਕਰਦੇ ਫਿਰ, ਬੇਸ਼ੱਕ ਉਹ ਗੇਮ ਬੈਨ ਹੋ ਗਿਆ ਸੀ ਤੇ ਬੇਸ਼ੱਕ ਉਹ ਗੇਮ ਬੰਦ ਹੋ ਗਿਆ ਸੀ। ਮੈਂ ਅੱਛਾ ਹੋਇਆ, ਲੋਕੀ ਬੜੇ ਵਿੱਚ ਵੜ ਗੇ ਸੀ, ਫੋਨਾ ਦੇ ਵਿੱਚ ਪਬਜੀ।
ਬਹੁਤ ਜ਼ਿਆਦਾ ਖ਼ਰਾਬ ਹੋ ਗਿਆ ਸੀ, ਹਾਲਾਂ ਪਬਜੀ ਦੇ ਕਾਰਨ ਤਾਂ ਬੜੀ ਦਿੱਕਤ ਹੋ ਗਈ ਸੀ।
। ਟਰੂਠ ਐਂਡ ਡੇਰ, ਕੋਈ ਕੁਛ ਬੋਲਣਾ ਵੈ, ਬੱਚੇ ਦੱਸਦੇ ਵੀ ਨੀ ਸੀ ਘਰ ਕੇ ਸਾਨੂੰ ਇਹ ਕੁਛ ਬੋਲਿਆ ਐ ਕਰਨ ਲਈ।
ਨਾ ਰੋਟੀ ਕੋਲ ਪਈ ਰਵੇ, ਪਾਣੀ ਕੋਲ ਪਿਆ ਰਵੇ, ਦੋ-ਦੋ, ਤਿੰਨ-ਤਿੰਨ ਘੰਟੇ ਉਹ ਨੂੰ ਹੋਸ਼ ਨੀ ਸੀ।
ਬਿਲਕੁਲ ਸਈ ਕਹਿ ਰੇ ਓ ਆਪ, ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ। ਫਿਰ ਕਰਦੀ ਅ ਮੈਂ ਕੋਲ, ਓਕੇ ਜੀ, ਸ਼ਸ਼ੀਕਾਲ-ਸ਼ਸ਼ੀਕਾਲ।